ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਜੀ ਤੁਹਾਡੇ
ਵਧੀਆ ਵੀਰ ਜੀ ਵਧੀਆ ਤੁਸੀ ਸੁਨਾਓ?
ਸਬ ਵਧੀਆ ਵੀਰੇ, ਹੋਰ ਕੀ, ਕੀ ਕਾਰੇ ਸੀ ਤੂਸੀ?
ਬਸ ਕੁਛ ਨੀ ਜੀ ਵੇਲੇ ਬੈਠੇ ਸੀ ਹਲੇ ਤੇ।
ਮੈਂ ਤੇ ਜੀ ਏ ਪੁੱਛਣਾ ਸੀ ਜੀ, ਟਾਈਮ ਮੈਨੇਜਮੈਂਟ ਬਾਰੇ ਤੂਆਡੇ ਤੋ ਥੋੜੀ ਗਾਲ ਕਰਨੀ ਸੀ। ਕਿ ਜੇ ਅੱਜ ਕਾਲ ਦੀ ਜਨਰੇਸ਼ਨ ਵਿਚ ਜਿਵੇਂ ਟਾਈਮ ਮੈਨੇਜ ਕਰਨਾ ਪਵੇ ਤੇ ਬੰਦਾ ਕੀ ਕਰੇ?
ਹਾਂਜੀ, ਓ ਗਲ ਤੇ ਤੂਆਡੀ ਸਈ ਏ ਟਾਈਮ ਮਨੇਜ ਕਰਨਾ ਤੇ ਬੋਤ ਜਰੂਰੀ ਹੈਗਾ ਅਜ- ਕਲ, ਅਜ ਕਲਦੇ ਦੇਖੋ ਜੀ ਬੱਚੇ ਹੈਗੇ ਨੇ ਜੇੜੇ ਜਾਦਾ ਤੋ ਜਾਦਾ ਟਾਈਮ ਸੋਸ਼ਲ ਮੀਡੀਆ ਨੂ ਈ ਦੇਂਦੇ ਨੇ, ਫੈਮਲੀ ਨੂ ਨੀ ਦੇ ਪਾਂਦੇ, ਨਾ ਫੈ੍ਂਡਸ ਨੂ ਦੇ ਪਾਂਦੇ ਨੇ ਵੀਡੀਓ ਦੇਖੋ ਈ ਜਾਦਾ ਦੇਖਦੇ ਨੇ, ਸਕਰੋਲ ਕਰਨ ਆਸਤੇ ਇੰਸਟਾਗ੍ਰਾਮ ਹੋਗੀ ਵਗੈਰਾ ਹੋਗੀ ਜੇੜੀ ਏ ਹੋਗੀਆਂ ਨੇ, ਓਦੇ ਤੇ ਜਾਦਾ, ਓ ਕਰ ਟਾਈਮ ਸਪੈਂਡ ਕਰਦੇ ਨੇ ਬਸ, ਦੇਖੋ ਈ ਹਰ ਗਲ ਦਾ ਇੱਕ ਟਾਈਮ ਟੇਬਲ ਬਨਾਣਾ ਪੈਂਦਾ ਓ ਬੱਚੇ ਅਜ ਕਲ ਕਰ ਨੀ ਪਾਰੇ, ਵੱਡੇ ਵੀ ਹੈਗੇ ਨੇ ਓ ਵੀ ਨੀ ਕਰ ਪਾਰੇ ਜੀ ਦੇਖੋ
ਬਿਲਕੁਲ ਸਈ ਕੈਰੇ ਓ ਵੀਰੇ ਤੁਸੀ ਦੇਖੋ ਅਜ ਕਲ ਦੇ ਟਾਈਮ ਤੁਸੀ ਵੇਖ ਸਕਦੇ ਓ ਕਿ ਅਜ ਕਲ ਜਿਨੇ ਵੀ ਅਪਣੇ, ਸਾਡੇ ਨਿਊ ਏਜ ਦੇ ਪੀਪਲ ਬੱਚੇ ਹੈਗੇ ਨੇ ਏਨਾ ਨੂ ਕੋਈ ਟਾਈਮ ਮੈਨੇਜਮੈਂਟ ਦੇ ਬਾਰੇ ਨਈ ਪਤਾ ਜਿਨਾ ਵੀ ਮਤਲਬ ਟੈਮ ਵੇਸਟ ਕਾਰੇ ਨੇ, ਮਤਲਬ ਸਵੇਰੇ ਏਨਾ ਦਾ ਕੋਈ ਉਠਨ ਦਾ ਟੈਮ ਨੀ ਹੈਗਾ ਉਠ ਕੇ ਮਤਲਬ, ਕੁਝ ਵੀ ਕਰਨ ਦਾ ਕੋਈ ਟੈਮ ਨੀ ਐ ਮਤਲਬ ਉਠੇ ਅਪਨਾ ਅਰਾਮ ਨਾਲ ਪੈਲੇ ਫੋਨ ਚਲਾਯਾ ਤੋ ਬਾਦ ਏਨਾ ਦੇ ਕੰਮ ਸ਼ੁਰੂ ਹੋਂਦੇ ਨੇ ਮਤਲਬ ਫ੍ਰੈਸ਼ਅਪ ਹੋਨਦੇ ਵਗੈਰਾ, ਵਗੈਰਾ ਉਸਦੇ ਬਾਦ ਜਦ ਏਨਾ ਦੇ ਨਾਸ਼ਤੇ ਦਾ ਟੈਮ ਹੁੰਦੈ, ਓ ਵੀ ਜੀ ਟੈਮ ਨੀ ਹੁੰਦਾ ਕਿ ਮਤਲਬ, ਮਤਲਬ ਲੰਚ ਦੇ ਟੈਮ ਏਨਾ ਦੇ ਨਾਸ਼ਤੇ ਹੋਰੇ ਨੇ ਅਜ ਕਲ ਦੇ ਬੱਚਆਂ ਦੇ, ਤਾਂ ਵੀ ਏਨਾਂ ਨੂੰ ਫੋ਼ਨ ਤਾਂ ਵੀ ਐ ਬੋਤ ਜਾਦਾ ਫੋ਼ਨ ਯੂਜ਼ ਕਾਰਦੇ ਨੇ ਐਰ ਟੈਮ ਵੀ ਏਨਾਂ ਨੂ ਪਤਾ ਲਗਦਾ ਕਿ, ਕੀ ਟੈਮ ਹੋਗਆ ਫੋ਼ਨ ਯੂਜ਼ ਕਾਰਦੇ ਕਾਰਦੇ ਉਸ ਤੋ ਬਾਦ ਜੀ ਏਨਾ ਦੇ ਮਤਲਬ ਜਿਸ ਟੈਮ ਆਪਨਾ ਆਫ਼ਟਰਨੂਨ ਜੇੜਾ ਏਨਾ ਦਾ ਟੈਮ ਹੁੰਦਾ ਐ ਉਸ ਟੈਮ ਐ ਸੋ ਜਾਂਦੇ ਨੇ, ਮਤਲਬ ਏਨਾਂ ਦੀ ਕੋਈ ਟਾਈਮ ਮੈਨੇਜਮੈਂਟ ਨੀ ਹੈਗੀ। ਏਨਾ ਨੂ ਮਤਲਬ ਕੋਈ ਮਤਲਬ ਨੀ ਹੈਗਾ ਕਿ ਘਰ ਇਚ ਕੀ ਹੋ ਰੇਆ, ਘਾਰ ਦੇ ਵੱਡੇ ਕੀ ਕਾਰੇ ਨੇ
ਹਾਂਜੀ, ਹਾਂਜੀ ਓ ਗਲ ਤੇ ਬਿਲਕੁਲ ਸਈ ਹੈਗੀ ਏ ਜੀ ਤੂਆਡੀ। ਦੇਖੋ ਜੀ ਅਜ ਕਲ ਦੇ ਬੱਚੇਆਂ ਨੂ ਟਾਈਮ ਸਪੈਂਡ ਕਰਨਾ ਤੇ ਬੋਤ ਜਰੂਰੀ ਹੈਗਾ ਫੈ਼ਮਲੀ ਨਾਲ ਤੇ ਓ ਕਰਦੇ ਹੈਗੇ ਨੀ ਜਾਦਾ ਤੋ ਜਾਦਾ ਸੋਸ਼ਲ ਮੀਡੀਆ ਤੇ ਜਾਦਾ ਟੈਮ ਦੇਂਦੇ ਨੇ, ਏਨਾਂ ਨੂ ਥੋੜਾ ਜਾ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਈਦੀ ਏ। ਐ ਪੇਰੈਂਟਸ ਨੂ ਵੀ ਥੋੜਾ ਜਾ ਦੇਖਨਾ ਚਾਈਦਾ ਜੀ ਬੱਚੇ ਕਿਧਰ ਜਾ ਰੇ ਨੇ ਅਜ ਕਲ, ਟਾਈਮ ਟੇਬਲ ਬਨਾਨਾ ਚਾਈਦਾ ਪੇਰੈਂਟਸ ਨੂ ਈ ਤਾਂਈ ਜਾ ਕੇ ਦੇਖੋ ਜੀ ਬੱਚੇ ਅਗੇ ਜਾ ਕੇ, ਸਹੀ ਹੋਣਗੇ ਨਈ ਤੇ ਐਵੇਂ ਤੇ ਚਲਦਾ ਰੇਗਾ ਤੇ ਕੁਛ ਫਾਏਦਾ ਨਈ ਹੋਏਗਾ।
ਦੇਖੋ ਜੀ ਅਜ ਕਲ ਤੇ ਐਵੇਂ ਬੱਚੇ ਜਿਨੇ ਵੀ ਵੱਡੇ ਸਾਡੇ ਹੈਗੇ ਨੇ ਉਹ ਕੀ ਕੈਂਦੇ ਨੇ ਕੀ
ਕਿ ਬਈ ਅਪਣਾ ਜੇੜੇ ਹੈਗੇ ਨੇ, ਕੀ ਮਤਲਬ ਵੱਡੇ ਨੇ, ਕਿਸੇ ਨੂ ਮਤਲਬ, ਕਿਸੇ ਦੀ ਸੁਨਨ ਦੀ ਮਜ ਜੀਨੀ ਮਨਮਾਨੀ ਕਰਦਾ ਅਜ ਕਲ ਜੇੜੇ ਕਾਰਦੇ ਨੇ ਬੱਚੇ ਅਪਨੀ ਮਰਜੀ ਦੇ ਕਰਦੇ ਨੇ। ਤੇ ਮਤਲਬ, ਐ ਜਿਨਾ ਵੀ ਟਾਈਮ ਟੇਬਲ ਏਨਾਂ ਦੀ ਬਣਾਨ ਦੀ ਗਲ ਤੂਸੀ ਕਾਰੇ ਓ ਕਿਸੇ ਦੇ ਦਬਾਬ ਇਚ ਆ ਕੇ ਅਜ ਕਲ ਦੇ ਬੱਚੇ ਟਾਈਮ ਟੇਬਲ ਬਨਾਨ ਨੀ ਲਗੇ ਤੇ ਮੈਂਤਾਂ ਕੀ ਕੈ ਰੇਆ ਸੀ ਕਿ ਏਨਾ ਦੇ ਜਿਵੇਂ ਤੂਸੀ ਮੈਂ ਤੁਆਨੂ ਮੈਂ ਦਸ ਰੇਆ ਸੀ ਕਿ ਏਨਾ ਦਾ ਕੋਈ ਟੈਮ ਨੀ ਹੈਗਾ ਕਿਸੇ ਵੀ ਚੀਜ ਦਾ ਮਤਲਬ ਆਫਟਰਨੂਨ ਇਚ ਐਨਾ ਨੇ ਫੇਰ ਸੋ ਜਾਣਾ ਹੂਂਦੈ ਫੇਰ ਉਠਦੇ ਨੇ ਅਰਾਮ ਨਾਲ ਪੰਜ ਛੇ ਵਜੇ ਫੇਰ ਐਨਾ ਦਾ ਕੋਈ ਖੇਲਨ-ਖੁਲਨ ਦਾ ਟਾਈਮ ਟੇਬਲ ਨੀ ਹੈਗਾ, ਫੇਰ ਉਠ ਕੇ ਐਨਾ ਨੇ ਫੋ਼ਨ ਚਲਾਣਾ ਕੋਈ ਫਿਜਿ਼ਕਲ ਐਕਟੀਵਿਟੀ ਨੀ ਹੈਗੀ। ਕੀ ਬਿਲਕੁਲ ਜ਼ੀਰੋ
ਉਸ ਤੋ ਬਾਦ ਜੀ ਦੇਖੋ ਐਨਾ ਨੇ ਰਾਤੀ ਅਪਣਾ ਰੋਟੀ ਖਾਣੀ ਏ ਰੋਟੀ ਖਾਨ ਦਾ ਟੈਮ ਏਨਾ ਦਾ ਹੈ ਨੀ ਕੋਈ ਰੋਟੀ ਖਾਣੀ ਐਨਾ ਨੇ ਗਿਆਰਾਂ ਵਜੇ, ਬਾਰਾਂ ਵਜੇ। ਜੇ ਬਾਹਰੋਂ ਕਬਾੜ ਖਾ ਕੇ ਆਂਦੇ ਨੇ, ਇਹਨਾਂ ਦਾ ਮਤਲਬ ਘੁੰਮਣ ਦਾ ਟਾਈਮ ਫਿਕਸ ਹੈਗਾ ਕਿ ਹਾਂ। ਛੇ ਵਜੇ ਅਸੀਂ ਜਾਣਾ ਘੁੰਮਣ। ਉਸ ਤੋਂ ਇਲਾਵਾ ਇਹਨਾਂ ਦਾ ਪੂਰੇ ਦਿਨ ਵਿੱਚ ਨਾ ਹੀ ਫਿਰ ਸੌਣ ਦਾ ਟੇਮ ਕੋਈ ਫਿਕਸ ਹੇਗਾ। ਆਪਣਾ ਜਿਸ ਟੈਮ ਅੱਖ ਖੁੱਲਦੀ ਹੈ ਉਸ ਟਾਈਮ ਉੱਠ ਜਾਂਦੇ ਨੇ ਜਿਸ ਟਾਈਮ ਇਹਨਾਂ ਦੇ ਫੋਨ ਦੀ। ਚਾਰਜਿੰਗ ਖਤਮ ਹੋ ਜਾਂਦੀ ਹੈ ਸੋ ਜਾਂਦੇ ਨੇ। ਐਂਨਾਂ ਨੂੰ ਮਤਲਬ ਇਹ ਚੀਜ਼ ਨਹੀਂ ਹੈਗੀ ਕਿ ਬਈ ਮੈਂ ਇਸ ਟਾਈਮ ਤੇ ਇਹ ਕਰਨਾ ਇਹਨਾਂ ਦੇ। ਕੋਈ ਡ੍ਰੀਮਸ ਨਹੀਂ ਹੈਗੇ। ਜੇ ਬੰਦੇ ਨੂੰ ਕੋਈ ਆਪਣੇ ਡਰੀਮ ਚੇਜ ਕਰਨੇ ਹੁੰਦੇ ਨੇ ਤੇ ਬੰਦਾ ਆਪਣਾ ਟਾਈਮ ਮੈਨੇਜ ਕਰਕੇ ਰੱਖ। ਟਾਈਮ ਮੈਨੇਜਮੈਂਟ ਕਰਦਾ। ਪਰ ਜਿੰਨਾ ਵੀ ਬੰਦੇ ਨੂੰ ਆ ਹੋ ਜਾਂਦਾ ਕਿ ਹਾਂ ਮੈਂ ਕੁੱਝ ਨਹੀਂ ਕਰ ਸਕਦਾ ਮੇਰੇ ਵਸ ਦਾ ਕੁੱਝ ਨਹੀਂ ਹੈਗਾ। ਬੰਦਾ ਆਪਣੇ ਆਪਣੇ ਆਪਣੇ ਆਪ ਨੂੰ ਛੱਡ ਦਿੰਦਾ ਆਪਣੇ ਆਪ ਨੂੰ ਮਤਲਬ ਨੀ ਰੱਖਦਾ ਤੇ। ਆਪਣਾ ਟਾਈਮ ਵੇਸਟ ਬਹੁਤ ਜ਼ਿਆਦਾ ਕਰਦਾ, ਆਪਣਾ ਟਾਈਮ ਨੀ ਮੈਨੇਜ ਕਰਦਾ, ਆਪਣਾ ਟਾਈਮ ਟੇਬਲ ਨੀ ਬਣਾਉਦਾ ਜੇ। ਤੁਸੀਂ ਦੇਖੋ ਜਿਵੇਂ ਮੇਰਾ ਯਾਰ ਦੋਸਤ ਸੀ ਉਹ ਅੱਜ ਸੀਏ ਹੈਗਾ। ਜੇ ਓਨੇ। ਆਪਣਾ ਟਾਈਮ ਮੈਨੇਜ ਨਾ ਕਰਿਆ ਹੁੰਦਾ ਤੇ ਬੇਚਾਰਾ ਸੀਏ ਨਾ ਬਣਿਆ ਹੁੰਦਾ ਜੋ ਬੇਚਾਰਾ ਸਵੇਰੇ ਉੱਠਦਾ ਸੀ ਆਰਾਮ। ਪੰਜ ਸਾਢੇ ਕ ਪੰਜ ਵਜੇ ਆਪਣਾ ਫਿਜ਼ਕਲ ਐਕਟੀਵਿਟੀ ਕਰਕੇ ਘੰਟੇ ਦੋ ਘੰਟੇ। ਆਪਣੇ ਮਾਇਡ ਨੂੰ ਫਰੈਸ਼ ਕਰਕੇ ਮੈਡੀਟੇਸ਼ਨ ਕਰਕੇ ਆਪਣਾ ਪੜਾਈ ਕਰਦਾ ਸੀ ਆਪਣਾ। ਟੈਮ ਤੋਂ ਨਾਸ਼ਤਾ ਕਰਕੇ ਫਰੈਸ਼ ਐਨ ਅੱਪ ਹੋਕੇ ਆਪਣਾ ਮੰਦਿਰ-ਮੁੰਦਿਰ ਜਾਣਾ ਭਗਵਾਨ ਦੇ ਦਰ। ਜਾਣਾ ਗੁਰੂਦੁਆਰਾ ਸਾਹਿਬ ਜਾਣਾ। ਫਿਰ ਉਸ ਤੋਂ ਬਾਅਦ ਦੇਖੋ ਆਪਣਾ ਫੇਰ ਪੜ੍ਹਾਈ ਕਰਨੀ ਕਿਉਂਕਿ ਦੇਖੋ ਜੇ ਤੁਹਾਡੇ ਕੋਈ। ਡਰੀਮ ਹੈਗੇ ਉਹਨੂੰ ਚੇਂਜ ਕਰਨ ਵਾਸਤੇ ਧਾਨੂੰ ਪੜ੍ਹਾਈ ਕਰਨੀ ਪੈਣੀ ਹੈ। ਟਾਈਮ ਮੈਨੇਜ ਕਰਕੇ ਬੰਦਾ ਆਪਣਾ ਪੜ੍ਹਾਈ ਕਰਦਾ ਹੈ ਨਾਲ ਹੀ ਨਾਲ ਓਹਨੁ। ਕੰਮ ਤੇ ਜਾਂਦਾ ਸੀ ਉਹਦੇ ਵੀ ਟਾਈਮ ਮੈਨੇਜ ਕਰਦਾ ਸੀ। ਦੇਖੋ ਜੀ ਉਹਨੇ ਆਪਣੀ ਪੂਰੀ ਮੈਨੇਜਮੈਂਟ ਆਪੇ ਕੀਤੀ ਹੈ ਆਪਣੇ ਮਾਇੰਡ ਨਾਲ ਆਪਣਾ ਮਾਇੰਡ ਲਾ ਕੇ ਕੀਤਾ। ਤੇ ਹੈ। ਕਿਉਂਕਿ ਉਹਨੂੰ ਆਪਣਾ ਡਰੀਮ ਚੇਂਜ ਕਰਨਾ ਸੀ ਦੇਖੋ ਟਾਈਮ ਮੈਨੇਜ ਕਰਨਾ ਜ਼ਰੂਰੀ ਹੈ ਤੁਹਾਨੂੰ ਕੁਝ ਵੀ ਬਣਨਾ ਜੇ ਤੁਸੀਂ ਕੁੱਝ ਵੀ ਕਰਨਾ ਚਾਹੁੰਦੇ ਹੋ ਤੁਹਾਡਾ ਕੀ ਕਹਿਣਾ ਇਸ ਗੱਲ ਤੇ।
ਦੇਖੋ ਜੀ, ਜੋ ਵੀ ਤੁਸੀਂ ਕਿਹਾ ਸਾਰੀ ਗੱਲ ਤਾਂ ਦੇਖੋ ਜੀ ਸਹੀ ਹੈਗੀ ਹੈ। ਅੱਜ-ਕੱਲ੍ਹ ਟਾਈਮ ਮੈਨੇਜ ਕਰਨਾ ਬਹੁਤ ਜ਼ਰੂਰੀ ਹੈਗਾ ਫਿਰ। 'ਚ ਵੀ ਬੜਾ ਕੰਮਏਗਾ ਦੇਖੋ ਜੀ ਅਗਰ ਅੱਗੇ ਜੋਬ-ਜੂਬ ਵੀ ਲੈਣੀ ਹੋਵੇ ਤਾਂ ਟਾਈਮ ਮੈਨੇ। ਨੇਜ ਕਰਕੇ ਈ ਮਿਲਦੀ ਹੈ ਦੇਖੋ ਅੱਜ-ਕੱਲ੍ਹ ਦੇ ਬੱਚੇ ਜਿਹੜੇ ਤੁਸੀਂ। ਕੈਐ ਫੋਨ ਜ਼ਿਆਦਾ ਚਲਾਉਂਦੇ ਨੇ ਕੋਈ ਟਾਈਮ-ਟੂਈਮ ਨਹੀਂ ਹੈਗਾ ਉਹਨਾਂ ਦਾ। ਸਵੇਰੇ ਉੱਠਦੇ ਨੇ ਫੋਨ ਦੇਖਦੇ ਨੇ ਰਾਤੀ ਫੋਨ ਬਾਰਾਂ- ਬਾਰਾਂ ਇੱਕ-ਇੱਕ ਵਜੇ ਤੱਕ ਫ਼ੋਨ ਚਲਾਉਂਦੇ ਨੇ ਏ। ਦੁਪੈਰ ਦੇਖੋ ਜੀ ਪੂਰੀ ਰਾਤ ਦੂਪੈਰ ਹੁੰਦੀ ਉਹ ਸੋ ਸੋ ਜਾਂਦੇ ਨੇ। ਪੂਰੀ ਦੁਪੈਰ ਓ ਸੋ ਜਾਂਦੇ ਨੇ, ਸ਼ਾਮੀ ਉੱਠਦੇ ਨੇ ਖੇਡਣ ਚਲੇ ਜਾਂਦੇ ਨੇ, ਬਾਹਰ ਚਲੇ ਜਾਂਦੇ। ਦੇ ਨੇ ਬਾਕੀ ਦੇਖੋ ਜੀ ਜਿੰਨਾ-ਜਿੰਨਾ ਹੋ ਸਕੇ ਜੀ, ਦੇਖੋ ਟਾਈਮ ਮੈਨੇਜ ਕਰਨਾ। ਹੋਰ ਤੁਹਾਡਾ ਕੀ ਖਿਆਲ ਹੈਗਾ ਜੀ ਇਹਦੇ ਬਾਰੇ।
ਹਾਂਜੀ।
ਧਾਡਾ ਕੀ ਖਿਆਲ ਹੈ ਕਿ ਹਾਂ ਵੀ ਬੱਚੇ ਟਾਈਮ ਸਪੈਂਡ ਕਰਨ ਜ਼ਿਆਦਾ ਤੋਂ ਜ਼ਿਆਦਾ।
ਕਿਵੇਂ?
ਟਾਈਮ ਟੇਬਲ ਬਣਾਣਾ ਚਾਹੀਦਾ ਜੀ ਦੇਖੋ।
ਬੱਚਿਆਂ ਨੂੰ ਫੋਨ ਛੱਡਣਾ ਚਾਹੀਦਾ ਬੱਚੇ ਨਾ ਜਿਆਦਾ ਇਸ ਟਾਈਮ 'ਚ ਫੋਨ 'ਚ ਹੀ ਧਿਆਨ ਦਿੰਦੇ ਨੇ ਹਮੇਸ਼ਾ। ਪਤਾ ਨੀ ਕੀ ਕਰੀਏ।
ਕੀ ਕਰਦੇ ਨੇ ਇਸ ਟਾਈਮ ਪਤਾ ਨੀ, ਫੋਨ ਫੋਨਾਂ ਤੇ ਪਤਾ ਨੀ ਕੀ-ਕੀ ਦੇਖਦੇ ਰਹਿੰਦੇ ਨੇ ਪੂਰਾ ਪੂਰਾ ਦਿਨ ਹੀ। ਫੋਨ ਤੇ ਲੱਗੇ ਰਹਿੰਦੇ ਨੇ ਸੁਬੇ ਉੱਠੋ ਸੁ। ਫੋਨ ਚਿਆ ਉਹਨਾਂ ਨੇੇ ਟਾਈਮ ਵੀ ਫੋਨ ਹੀ ਚਲਾਈ ਜਾਂਦੇ ਨੇ ਪਤਾ ਨ ਕੀ ਜਾਂਦੇ ਨੇ
ਹਾਂਜੀ- ਹਾਂਜੀ ਉਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਹੈ ਜੀ। ਦੇਖੋ ਜੀ ਅੱਜ ਕੱਲ੍ਹ ਸਾਰੀ ਚੀਜ਼ਾਂ ਟਾਈਮ ਟੇਬਲ ਬਣਾਉਂਣਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਜਾ ਕੇ ਦੇਖੋ ਫਿਊਚਰ ਵਿੱਚ ਵੀ ਕੰਮ ਆਏਗਾ। ਤੁਹਾਨੂੰ ਜੋਬ ਮਿਲੇਗੀ ਤੁਹਾਨੂੰ ਉਹ ਵੀ ਕੰਮ ਆਏਗਾ। ਬਾਕੀ ਜਿੰਨਾ ਹੋ ਸਕੇ ਜੀ ਦੇਖੋ ਜੀ ਟਾਈਮ ਟੇਬਲ ਬਣਾਓ ਦੇਖੋ ਜੀ ਪੜ੍ਹਨ ਦਾ ਵੀ ਟਾਈਮ ਟੇਬਲ ਹੋਣਾ ਚਾਹੀਦਾ, ਐਂ ਨਹੀਂ ਕਹਿੰਦੇ ਕਿ ਫੋਨ ਨਾ ਚਲਾਓ ਫੋਨ ਚਲਾਉਣ ਦਾ ਵੀ ਕੋਈ ਇੱਕ ਟਾਈਮ ਟੇਬਲ ਹੋਣਾ ਚਾਹੀਦਾ ਜੀ ਟਾਈਮ ਸਪੈਂਡ ਕਰਨਾ ਚਾਹੀਦਾ ਸਾਰੀ ਚੀਜ਼ਾਂ 'ਤੇ ਕਰਨਾ ਚਾਹੀਦਾ। ਅੱਜ ਕੱਲ੍ਹ ਖੇਲ ਤੇ ਵੀ ਕਰੋ ਪੜ੍ਹਾਈ ਤੇ ਵੀ ਕਰੋ ਫੋਨ ਤੇ ਵੀ ਕਰੋ ਇਹ ਨੀ ਹੈ ਕਿ ਫੋਨ ਨਾ ਹੀ ਚਲਾਓ ਕੋਈ ਟਾਈਮ ਵੀ ਹੁਦਾ ਓਦਾ ਫੋਨ ਚਲਾਉਣਾ ਚਾਹੀਦਾ ਦਾ ਜੀ। ਦੇਖੋ ਅੱਜ ਕੱਲ ਦੇ ਬੱਚੇ ਹੈਗੇ ਨੇ ਵੱਡੇ ਵੀ ਹੈਗੇ ਨੇ ਵੱਡੇ ਵੀ ਨਹੀਂ ਦੇਖੋ ਸਮਝਦੇ ਜ ਅੱਜ ਕੱਲ ਦੇ ਵੱਡੇ ਵੀ ਤਾਂ ਬੜਾ ਟਾਈਮ ਖ਼ਰਾਬ ਕਰਦੇ ਹੋਏ ਨੇ ਸੋਸ਼ਲ ਮੀਡੀਆ ਵਗੈਰਾ ਦੀ ਐਪਾਂ 'ਤੇ ਅੱਜ ਕੱਲ੍ਹ ਇੰਸਟਾਗ੍ਰਾਮ ਵਗੈਰਾ ਹੋਗੀ ਫੇਸਬੁੱਕ ਵਗੈਰਾ ਹੋ ਗਈ, ਅੱਜ ਕੱਲ ਬੜੇ ਵੱਡੇ ਵੀ ਟਾਈਮ ਖਰਾਬ ਕਰਨ ਵਾਸਤੇ ਦੇਖੋ ਚਲਾਉਂਦੀ ਨੇ ਚਲੋ ਵੱਡਿਆਂ ਦਾ ਤੇ ਚਲੋ ਅਲੱਗ ਗੱਲ ਹੈਗੀ। ਉਹ ਕੰਮ ਕੁਮ ਕਰਦੇ ਹੈਗੇ ਨੇ ਬੱਚਿਆਂ ਨੂੰ ਵਿਗਾੜਨ ' ਪੂਰਾ ਯੋਗਦਾਨ ਦਿੱਤਾ। ਤਾ ਦੀ ਪੇਰੈਂਟਸ ਨੇ ਫੋਨ, ਫੋਨ ਦਵਾ ਦਿੰਦੇ ਨੇ ਉਹਨਾਂ ਨੂੰ ਛੋਟੀ ਉਮਰਾਂ 'ਤੇ ਹੀ ਤੇ ਉਹ ਫੇਰ ਟੈਮ ਖ਼ਰਾਬ ਕਰਦੇ ਹੈਗੇ ਨੇ ਸੋਸ਼ਲ ਮੀਡੀਆ ਵਗੈਰਾ ਐਪ ਤੇ ਕੋਈ ਨਵਾਂ ਟਰੈਂਡ ਆਉਂਦਾ ਉਹਨਾਂ ਨੂੰ ਪਹਿਲੇੇ ਉਹ ਫਾਲੋ ਕਰਨਾ ਹੁੰਦਾ ਹੈ।
ਉਹ ਤਾ ਹੈ ਇਹ ਉਹ ਤਾਂ ਹੈ ਇਹ ਮਾਪਿਆਂ ਬਚਿਆ ਨੂੰ ਉਹ ਸਟਾਰਟਿੰਗ ਚ ਉਹ ਨੂੰ ਨਾ ਫੋਨ ਨਹੀਂ ਦੇਣਾ ਚਾਹੀਦਾ ਨਾ ਫੋਨ ਦੀ ਲਾਤ ਆਪਣੇ ਆਪ ਹੀ ਲਉਂਦੇ ਨੇ ਫਿਰ ਬਾਅਦ ਚ ਖੁਦ ਹੀ ਪਰੇਸ਼ਾਨ ਹੁੰਦੇ ਨੇ ਗਲ ਗਲਤੀ ਹੋਣਾ ਦੀ ਹਨ ਖੂਦ ਦੀ ਪਹਿਲੇਾਂ ਹੀ ਨਾ ਫੋਨ ਦੋ ਤੁਸੀਂ ਪਹਿਲੇਾਂ ਹੀ ਤੁਸੀਂ ਫੋਨ ਨਾ ਦਿੰਦੇ ਤਾਂ ਇਹਨਾਂ ਨੂੰ ਲੱਤ ਨਾ ਲੱਗਦੀ ਨਾ ਫੋਨ ਦੀ ਉਹ ਤਾਂ ਤੁਸੀਂ ਫੋਨ ਦੋਜੇ ਉਹ ਤਾਂ ਲ ਲੱਗੇ ਹੀ ਤੁਸੀਂ ਵੀ ਹੈ ਤੁਸੀਂ ਵੀਨੂੰ ਫੋਨ ਚਲਾਉਂਦੇ ਰਹਿੰਦੇ ਹੋ ਤੁਸੀਂ ਤੁਹਾਨੂੰ ਵੀ ਲਤ ਲੱਗੀ ਦੀ ਹੈ ਚਾਹੇ ਤੁਸੀਂ ਇੰਸਟਾ ਚਲਾਉਦੇ ਹੋ ਤੁਸੀਂ ਫੇਸੁੱਕ ਚਉਂਦੇ ਹੋ ਤਾਂ ਤੁਹਾਨੂੰ ਵੀ ਪਤਾ ਨਾ ਤੁਸੀਂ ਕੀ ਕੀ ਚਲਾਉਾਨ ਹੋ ਉਹ ਤਾਂ ਚਲਾਉਾਨਦੇ ਸਾਰੇ ਬੱਚੇ ਅੱਜ ਤੋਂ ਛੋਟ ਛੋਟੇ ਤੋਂ ਲੈ ਕੇ ਵੱਡੇ ਹਰ ਬੰਦਾ ਇੰਸਟਾ ਤੇ ਫੇਸਬੁੱਕ ਤੇ ਐਕਟਿਵ ਰਹਿੰਦਾ ਹੀ ਰਹਿੰਦਾ ਚੌਵੀ ਤੋਂ ਬਾਰਾਂ ਘੰਟੇ ਹਮੇਸ਼ਾ ਟੀ ਵੀ ਸ਼ੋਅ ਹੁੰਦਾ ਹੀ ਹੁੰਦਾ।
ਹਾਂਜੀ, ਹਾਂਜੀ ਉਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਹੈ ਜੀ ਦੇਖੋ ਜੀ ਅਗਰ ਜ਼ਿੰਦਗੀ 'ਚ ਕੁਛ ਕਰਨਾ ਤਾਂ ਟਾਈਮ ਟੇਬਲ 'ਤੇ ਬਣਾਉਣਾ ਬਹੁਤ ਜ਼ਰੂਰੀ ਹੈਗਾ ਜੀ। ਟਾਈਮ ਟੇਬਲ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਟੇਬਲ ਬਣਾਓਗੇ ਤਾਂ ਤੁਹਾਡਾ ਹੀ ਕੰਮ ਆਏਗਾ। ਦੇਖੋ ਕਿਸਸੀੇ ਹੋਰ ' ਤਾਂ ਕਾਮ ਆਣਾ ਨੀ ਬਸ ਅਸੀ ਤਿ ਆ ਏਹੀ ਕਹਿੰਦੇ ਹਾਂ ਕਿ ਹਾਂ ਵੀ ਬੱਚ ਟਾਈਮ ਟੇਬਲ ਨਾਲ ਫੋਲੋ ਕਰੇ ਅਤੇ ਤਾਂ ਜਾ ਕੇ ਅੱਗੇ ਸਵਰੇਗਾ ਉਹ ਨਹੀਂ ਤਾਂ ਫਿਰ ਤਾਂ ਇੱਥੇ ਹੀ ਰਹਿ ਜਾਵੇਗਾ ਜੀ ਉਹ। ਕੋਈ ਫਾਇਦਾ ਨਹੀਂ ਹੋਣਾ ਜੀ ਉਹਦਾ।
ਹੋ ਤਾਂ ਹੈ ਹੀ ਇੱਕ ਟਾਈਮ ਟੇਬਲ ਬਣਾ ਕੇ ਨ ਕੀ ਐ ਹਰ ਐਢ ਚ ਐ ਟਾਈਮ ਨਾਲ ਆਪਾਂ ਉਹ ਚੀਜ਼ ਕਰਨੀ ਹੈ ਹਰ, ਹਰ ਟਾਈਮ ਦਾ ਸਿਚੁਏਸ਼ਨ ਹੁੰਦੀ ਹੈ ਕਿ ਅ ਇਸ ਸਿਚਏਸ਼ਨ ਦੇ ਨਾਲ ਆਪਾਂ ਉਹ ਚੀ ਸ਼ੁਰੂ ਕਰਨੀ ਹੈ, ਤਾ ਹੁੰਦਾ ਨਾ
ਹਾਂਜੀ, ਹਾਂਜੀ ਉਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈਗੀ ਹੈ, ਜੀ ਹੋਰ ਸੁਣਾਓ ਜੀ ਕੀ ਕਰਦੇ ਪਏ ਅੱਜ ਕੱਲ੍ਹ
ਵਧੀਆ ਤੁਸੀਂ ਦੱਸੋ ਜੀ ਆਪਾਂ ਤਾਂ ਵਧੀਆ ਹੀ ਆ।
ਹਾਂਜੀ, ਹਾਂਜੀ ਤੁਸੀਂ ਕੋਈ ਟਾਈਮ ਟੇਬਲ ਬਣਾਇਆ ਹੋਏ ਕੋਈ ਫੋਲੋ, ਫੋਲੋ ਕਰਦੇ ਹੋ ਟਾਈਮ ਟੇਬਲ
ਆਪਾਂ ਕਰਦੇ ਹਾਂ ਆਪਾਂ ਹਲੇ ਸਵੇਰੇ ਉੱਠਦੇ ਹਾਂ ਪੰਜ ਵਜੇ ਦੌੜਦੇ ਹਾਂ ਮੇ ਉਸ ਤੋਂ ਬਾਅਦ ਫੋਨ ਚਲਾਈਦਾ ਹੁੰਦਾ ਫੋ ਫੋਨ ਤਾਂ ਥੋੜੇ ਬਹੁਤੇ ਜਾਣੇ ਦੂਣੇ ਵੇਚ ਲੈਂਦੇ ਆ ਫਿਰ ਰੀਲਾਂ ਵੇਖ ਲਦੀਆ। ਆਪਾਂ ਐਂ ਹੀ ਕਰਦੇ ਹਾਂ ਫਿਰ ਉਸ ਤੋਂ ਬਸ ਹੋ ਜਾਈਦਾ ਫਿਰ ਦੇਖ ਉਠਦੇ ਸ ਸਰ ਫੋਨ, ਫੋਨ ਚਲਾ ਕੇ ਥੋੜਾ ਬਹੁਤਾ ਫਿਰ ਉਸ ਤੋਂ ਬਾਅਦ ਥੋੜ੍ਹੀ ਬਹੁਤੀ ਪੜ੍ਹਾਈ ਕਰ ਲਈੈਂਦੀ ਆ ਫਿਰ ਐਵੇਂ ਹੀ ਕਰਦੇ ਰਹਿੰਦੇ ਆ ਬਸ
ਅੱਛਾ, ਅੱਛਾ ਸਹੀ ਗੱਲ। ਹੈ ਜੀ ਬਣਾਉਣਾ ਚਾਹੀਦਾ ਟਾਈਮ ਟੇਬਲ ਤੇ ਮੈਂ ਵੀ ਬਣਾਇਆ ਟਾਈਮ ਟੇਬਲ ਸਵੇਰੇ ਉੱਠਦਾ ਨਾਸ਼ਤਾ ਨੂਸ਼ਤਾ ਕਰਦਾ ਗੁਰਦੁਆਰੇ ਮੱਥਾ ਟੂੱਥਾ ਟੇਕ ਕੇ ਆਉਂਦੇ ਹਾਂ। ਉਸ ਤੋਂ ਬਾਅਦ ਥੋੜੀ ਦੌੜ ਕੱਰਨ ਜਾਂਦੇ ਹਾਂ ਜ ਦੇੋਖੋ ਜੀ ਕਾਮ ਤੇ ਲੱਗੇ ਹੋਏ ਆ ਕੰਮ 'ਤੇ ਜਾਂਦੇ ਹਾਂ ਉਸ ਤੋਂ ਬਾਅਦ ਸ਼ਾਮੀਂ ਸੱਤ ਸੱਤ ਅੱਠ ਵਜੇ ਆਣੇ ਆਂ। ਇਹ ਧੋੜਾ ਫ਼ੋਨ ਚਲਾ ਕੇ, ਬਾਹਾਰ ਯਾਰ ਦੋਸਤਾਂ ਨਾਲ ਟਾਈਮ ਸਪੈਂਡ ਕਰਦੇ ਆਂ ਦਸ ਕੁ ਵਜੇ ਤੱਕ ਅਤੇ ਦਸ ਵਜੇ ਤੋਂ ਅੱਗੇ ਘਰ ਦਾ ਟਾਈਮ ਸਪੈਂਡ ਕਰਦੇ ਆ ਜੀ, ਘਰ ਦੇਆਂ ਨਾਲ। ਦੇਖੋ ਜੀ ਅਸੀਂ ਟਾਈਮ ਟੇਬਲ ਬਣਾਇਆ, ਉਹਹੀ ਚੀਜ਼ ਨੂੰ ਫੋਲੋ ਕਰੋਗੇ ਦੇਖ ਖਲ ਤੁਸੀਂ ਤਾਂ ਹੀ ਫ਼ਾਇਦੇਮੰਦ ਹੋਗੇ, ਨਈਂ ਤੇ ਤੁਆਡਾ ਤੇ ਕੋਈ ਸਫ਼ਰ ਨਾ ਕੁਛ ਹੈਗਾ ਨਈਂ ਜੀ।
ਬਿਲਕੁਲ ਜੀ ਇਹ ਵੀ ਹੈਗਾ ਸਾਰਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ। ਚਾਹੇ ਉਹ ਘਰ ਦੇ ਹੋਣ ਚਾਹੇ ਯਾਰ ਦੋਸਤ। ਫੋਨ ਪਰ ਆਪਣਾ ਆਪਣਾ ਜਿਹੜਾ ਕੰਮ ਹੈਗਾ। ਉਹਨੂੰ ਮੇਨ ਯੂਜ ਕਰਨਾ ਚਾਹੀਦਾ ਹੈ।
ਹਾਂਜੀ ਹਾਂਜੀ, ਉਹ ਗੱਲ ਤੁਆਡੀ ਸਹੀ ਐ ਜੀ।
ਬਿਲਕੁਲ ਜੀ, ਬਿਲਕੁਲ ਦੇਖੋ, ਅੱਜ ਦੇ ਟਾਈਮ ਵਿੱਚ ਜੇ ਤੁਸੀਂ ਕੁੱਝ ਵੀ ਆਪਣੀ ਜ਼ਿੰਦਗੀ ਵਿੱਚ ਹਾਸਿਲ ਕਰਨਾ ਚਾਹੁੰਦੇ ਹੋ, ਜਾਂ ਫਿਰ ਕੁੱਝ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਆਪਣਾ ਟਾਈਮ ਮੈਨੇਜ ਕਰਨਾ ਪਏਗਾ, ਟਾਈਮ ਮੈਨੇਜ ਕਰਕੇ ਤੇ ਉਹ ਸਾਰੀ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ। ਕਿ ਜਿੰਨੀਆਂ ਵੀ ਜਿੰਨੀਆਂ ਵੀ ਤੁਹਾਡੀਆਂ ਇੰਪੋਰਟੈਂਟ ਤੁਹਾਨੂੰ ਲਾਈਫ ਵਿੱਚ ਲੱਗਦੀਆਂ ਨੇਂ ਜਿਵੇਂ ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡੀ ਫ਼ਿਜ਼ੀਕਲ ਹੈਲਥ। ਹੋਗੀ, ਫਿਰ ਉਸ ਤੋਂ ਬਾਅਦ ਤੁਹਾਡੀ ਮੈਂਟਲ ਹੈਲਥ ਹੋ ਗਈ। ਫੇਰ ਉਸ ਤੋਂ ਬਾਅਦ ਜਿੰਨੇ ਵੀ ਤੁਹਾਡੇ, ਭਗਵਾਨ ਦੇ ਦਰ ਤੇ ਜਾਣਾ ਮੱਥਾ ਟੇਕਣਾ। ਠੀਕ ਏ, ਆਪਣਾ ਸਾਰੇ ਕੰਮ ਨਿਪਟਾਣਾ। ਠੀਕ ਐ, ਉਸ ਤੋਂ ਬਾਅਦ ਤੁਸੀਂ ਆਪਣੇ ਦੇਖੋ ਤਿੰਨ, ਤਿੰਨ ਟਾਈਮ ਦੀ ਡਾਇਟ ਉਸ ਤੋਂ ਬਾਅਦ ਦੇਖੋ ਜੀ, ਡਾਇਟ ਦਾ ਵੀ ਟਾਈਮ ਹੋਣਾ ਚਾਹੀਦਾ ਹੈ। ਟਾਈਮ ਵਿੱਚ ਤੁਹਾਡੀ ਡਾਇਟ ਨਹੀਂ ਹੋਏਗੀ ਤੇ ਤੁਹਾਨੂੰ ਉਹ ਫੂਡ ਡਾਇਜੈਸਟ ਨਈਂ ਹੋਣਾ, ਜੇ ਤੁਹਾਨੂੰ, ਜੇ ਸਾਡਾ ਫੂਡ ਨਹੀਂ ਡਾਇਜੈਸਟ ਹੋਏਗਾ ਤੇ ਸਾਨੂੰ ਮਤਲਬ ਸਾਡੀ ਬੋਡੀ ਨੂੰ ਕੁੱਝ ਲੱਗੇਗਾ ਨੀਂ, ਬਸ ਦੇਖੋ ਜੀ ਹਰ ਇਕ ਚੀਜ਼ ਦਾ ਟਾਈਮ ਹੋਣਾ ਜ਼ਰੂਰੀ ਹੈਗਾ ਐ, ਜਿਵੇਂ ਜੇ ਮਤਲਬ ਦੇਖੋ ਟਾਈਮ ਤੋਂ ਪਹਿਲੇ ਅਗਰ ਕੁੱਝ ਵੀ ਹੁੰਦਾ ਤੇ ਉਹ ਹਾਨੀਕਾਰਕ ਹੋ ਜਾਂਦਾ ਐ, ਬੰਦੇ ਵਾਸਤੇ, ਚਾਹੇ ਉਹ ਬੰਦੇ ਦੀ ਏਜ ਟਾਈਮ ਤੋਂ ਪਹਿਲੇ ਬੰਦਾ ਬੜਵਾ ਲਿਆ ਫਿਰ ਕੁੱਝ ਵੀ ਹੋਜੇ ਦੇਖੋ। ਜੇ ਟਾਈਮ ਤੋਂ, ਅਰਲੀ ਸਕਸੈਸ ਵੀ, ਦੇਖੋ ਜੀ ਖ਼ਤਰਨਾਕ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ, ਛੱਡੂ ਕੀ ਕਰਾਉ ਮੁੰਡਿਆਂ ਦਾ ਵੀ।
ਬਸ ਟਾਈਮ ਮੈਨੇਜ ਕਰਨਾ ਚਾਹੀਦਾ। ਦੇਖੋ ਜੀ, ਇਹੀ ਕਹਿਣਾ ਚਾਹੁੰਦੇ ਹਾਂ, ਟਾਈਮ ਜਿੰਨਾ ਜ਼ਿਆਦਾ ਮੈਨੇਜ ਕਰੋਗੇ ਆਪਣਾ ਟਾਈਮ ਟੇਬਲ ਬਣਾ ਕੇ ਚੱਲੋਗੇ, ਜੇ ਤੁਹਾਡੇ ਅੱਗੇ ਡਰੀਮਜ ਆਪਣੇ ਡਰੀਮ ਦੇ ਅਕਾਉੜਿੰਗ ਤੁਸੀਂ ਟਾਈਮ ਟੇਬਲ ਬਣਾਉਗੇ। ਫੇਰ ਤੁਸੀਂ ਲਾਈਫ ਵਿੱਚ ਬਹੁਤ ਜ਼ਿਆਦਾ ਸਕਸੈਸਫੁੱਲ ਹੋਔਗੇ। ਬਾਕੀ ਵਧੀਆ ਲੱਗਿਆ ਵੀਰੇ, ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ।